ਹਾਂਜੀ-ਹਾਂਜੀ ਮੈਡਮ ਹੁਣ ਆਈ ਐ? ਆਵਾਜ਼ ਤੁਹਾਡੀ ਨਾ, ਉਹ ਨਾ ਮੈਂ ਅੰਕਿਤਾ ਤਾਂ ਮੈਡਮ ਨਾਲ ਗੱਲ ਕਰ ਰਹੀ ਸੀ ਪੇਮੈਂਟ ਦਾ ਪੁੱਛ ਰਹੀ ਸੀ, ਤਾਂ ਹੀ ਮੈਂ ਤੁਹਾਨੂੰ ਕਿਹਾ ਮੈਂ ਕਿਹਾ ਰੁਕ ਕੇ ਕਰਿਓ ਜ਼ਰਾ ਦੋ ਮਿੰਟ
ਅੱਛਾ ਫਿਰ ਕੀ ਕਹਿੰਦੇ ਮੈਡਮ
ਇੰਨੀ ਹਜੇ ਇੰਨੀ ਜਲਦੀ ਨੀ ਸ਼ੋ ਨੀ ਕਹਿੰਦੇ ਸੀ ਚਾਰ ਪੰਜ ਦਿਨ ਬਾਅਦ ਸ਼ੋ ਹੋਏਗੀ ਉਹ-ਉਹ ਮਿੰਟ ਸਕਿੰਟ ਸ਼ੋ ਹੋ ਰਿਹਾ ਜਿਹੜਾ ਮੈਂ ਕਹਿ ਰਹੀ ਸੀ ਨਾ ਢਾਈ ਸੌ ਛੇ ਸੌ ਛੇ,
ਢਾਈ ਸੌ ਛੇ ਸੌ ਛੇ
ਅਸੀਂ ਦਸ ਮਿੰਟ ਤੋਂ ਉੱਪਰ ਕਾਲ ਕਰਦੇ ਤਾਂ ਛੇ ਸੌ ਤੋਂ ਉੱਪਰ ਦਿਖਾਊਗਾ ਮਤਲਬ ਦਸ ਮਿੰਟ ਪੰਦਰਾਂ ਸਕਿੰਟ ਅਸੀਂ ਗੱਲ ਕਰ ਸਕਦੇ ਹਾਂ। ਸਾਢੇ ਕੁ ਦਸ ਹਾਂ ਅਗਰ ਢਾਈ ਸੌ ਤਾਂ ਇਟ ਮੀਨਸ ਉਹ ਸਾਡੀ ਦਸ ਮਿੰਟ ਤੋਂ ਨੀਚੇ ਆ ਪੰਜ ਮਿੰਟ ਤੋਂ ਨੀਚੇ ਹੋਈ ਸੀ ਪਹਿਲੀ ਕਾਲ ਨਾ
ਅੱਛਾ,
ਮੈਂ ਪੁੱਛ ਰਹੀ ਸੀ ਜਰਾ ਡਿਸਕਸ਼ਨ ਕਰ ਰਹੀ ਸੀ ਵੀ ਕੀ ਹੈ। ਗਾ ਨਾ ਮਤਲਬ ਤੇ ਉਹ ਫੇਰ ਕਹਿ ਰਹੀ ਸੀ।
ਜਿਵੇਂ ਹੁਣ ਟਾਸਕ ਹੈਗਾ ਉੱਪਰ ਆ ਰਹਾ ਹੈਗੇ ਤੁਹਾਡੇ ਆਲੇ ਚ ਤਾ ਜਿਵੇਂ, ਉਹਨਾਂ ਨੇ ਕਿਹਾ ਵੀ ਤਿੰਨ ਟਾਸਕ ਰਹਿ ਗਏਗਾ ਮੇਰੇ ਤਾਂ, ਹਜੇ ਤੱਕ ਇੱਕ ਵੀ ਨੀ ਸ਼ੋਅ ਹੋਇਆ। ਮੈਂ ਹਜੇ ਤਾਂ ਪੰਜ ਦੇ ਪੰਜ ਸ਼ੋਅ ਹੋਈ ਆ ਰਿਹਾ ਜੇ।
ਫੇਰ, ਇਹ ਤਾਂ ਪਤਾ ਨੀ, ਮੈਡਮ ਹੁਣ ਮੈਂ ਵੀ ਦੇਖਦੀ ਨਾ, ਪਹਿਲਾਂ ਮੈਂ ਤੁਹਾਨੂੰ ਫੋਨ ਕਰਿਆ ਸੀ ਹੁਣ ਤੁਸੀਂ ਮੈਨੂੰ ਭਿਆ ਹੈਗਾ ਆ ਇਸ ਤੋਂ ਬਾਅਦ ਦੇਖੂਗੀ ਕਿ ਮੇਰੇ, ਤਿੰਨ ਰਹਿ ਗਏ ਜਾਂ ਫਿਰ ਚਾਰ ਰਹਿ ਗਏ, ਚਾਰ ਹੋ ਗਏ ਜਾਂ ਦੋ ਰਹਿ ਗਏ ਫਿਰ ਤਿੰਨ ਤਾਂ ਨਾ ਮਤਲਬ ਤੀਜੀ ਕੌਲ ਐ। ਪਹਿਲੀ ਤਾਂ ਲੱਗੀ ਨੀ ਸੀ, ਫਿਰ ਉਹ ਕਹਿ ਰਹੀ ਸੀ ਮੈਨੂੰ ਗ੍ਰੂ ਉਪਰਜੈਡ ਕਰੋ ਜਿਸ'ਚ ਉਹ ਲੈਫਟ ਕੀਤਾ ਹੋਊਗਾ ਪਤਾ ਨੀ। ਉਸ'ਚ ਤਾਂ ਉਹ ਐਡ ਹੀ ਨਹੀ ਹੋ ਉਹ ਨੂੰ ਸਕਰੀਨ ਸ਼ੋਟ ਭੇਜਤਾ ਸੀ ਉਸ 'ਚ ਹੀ ਲਿ ਖ ਰਿਹਾ ਸੀ ਇਸ ਅੰਕ ਗੀਤਾ ਸ਼ਰਮਾ ਨੀ ਓ।
ਹਾਂ- ਹਾਂ, ਹਾਂ, ਹਾਂ- ਹਾਂ ਫਿਰ ਮੈਂ ਹੀ ਕਰੂੰਗੀ ਮੈਂ ਸੁਭਾ ਕੀ ਕਰਿਆ ਸੀ।
ਤੇ, ਫੇਰ ਉਹ ਹੋਏ ਨੇ। ਫਿਰ ਮੈਂ ਸਕਰੀਨ ਸ਼ੋਟ ਭੇਜਤਾ ਸੀ। ਮੈਂ ਉਹੀ ਪੇਮਂਟ ਦਾ ਮੈਂ ਸੋਚਿਆ ਸੀ, ਛੇ-ਸੋ ਛੇ ਢਾਈ- ਸੌ ਰੁਪਏ ਪੇਮੰਟ ਹੋ ਰਹੀ ਹੈ।
ਅੱਛਾ।
ਉਹ ਮਿੰਟਸ ਸ਼ੋਅ ਹੋ ਰਹੇ ਆ।
ਅੱਛਾ- ਛ-ਅੱਛਾ।
ਉਹ, ਹੁਣ ਰਾਤ ਉਹ ਤਾਂ, ਮੈਡਮ ਕਹਿ ਰਹੀ ਸੀ, ਤੁਸੀਂ ਪੰਜ ਕੌਲ ਮੈਨੂੰ ਮੈਨੂੰ ਹੁਣ ਕਰ, ਮੈਂ ਕਿਹਾ ਮੈਡਮ ਵੀ ਹੁਣ ਤਾਂ ਨੀ ਕਰਨੀ। ਸਵੇਰੇ ਮੈਂ ਜ਼ਰੂਰ ਤੁਹਾਨੂੰ ਕਰ ਸਕਦੇ ਕਿਉਂਕਿ ਹੁਣ ਮੈਡਮ ਤੁਹਾਨੂੰ ਵੀ ਪਤਾ ਦਿਨ'ਚ ਤਾਂ ਹੋਜੇਂਗਾ ਰਾਤ ਨੂੰ ਥੋੜੀ
ਉਹ ਤਾਂ ਆਪਾਂ ਹੁਣ ਅੱਜ ਟਰਾਈ ਕਰਕੇ ਦੇਖ ਰਹੇ ਹ ਨਾ, ਵੀ ਹਾਂ ਕਿਵੇਂ ਹੁੰਦਾ ਹੈ ਕਿ ਨਹੀਂ ਗਾ। ਹੂੰ
ਫ ਤਾਂਹੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਰੁਕ ਅਤੇ
ਹਾਂ, ਹਾਂ-ਹਾਂ ਜੇ ਚੱਲ ਗਿਆ ਤਾਂ ਵਧੀਆ ਹੈਗਾ ਕੰਮ ਯਾਰ।
ਜ ਮੈਮ ਗੱਲ ਤਾਂ ਚੱਲਣ ਉਹੀ ਆ ਨਾ, ਉਹੀ ਸੀ। ਕਹਿ ਰੀ ਕਹਿੰਦੀ ਕਿਸੇ ਨੇ ਕੋਈ ਮੈਡਮ ਨੂੰ ਪਤਾ ਨੀ ਕੁੱਛ ਕਹਿ ਤਾ ਹੋਏਗਾ।
ਹਾਂ।
ਤੇ ਪਤਾ ਨੀ ਹੈਗਾ। ਫਿਰ ਉਸ ਕਰਕੇ ਮੈਂ ਕਿਹਾ- ਚਲੋ, ਅਗਲੇ ਦੀ ਵੀ ਗੱਲ ਸੁਣ ਲੈਂਦੀ। ਜਿਹਨੇ ਦੱਸਿਆ ਹੈਗਾ ਕੰਮ ਨਾਅ
ਹਾਂ- ਹਾਂ, ਨਹੀਂ ਉਹਦੇ ਵਿੱਚ ਗਜ ਮੈਂ ਜਿਵੇਂ ਅੱਜ ਮੀਟਿੰਗ ਦੇ ਵਿੱਚ ਲੜਾਈ ਹੋਈ ਜਾ ਰਹੀ ਸੀ। ਨਾਗੀ ਤੇ ਉਹ ਜਿਹੜਾ, ਮੁੰ ਬੰਦਾ, ਜਿਹੜਾ ਮੁੰਡਾ ਸੀ ਨਾ ਗ ਉਏ ਅੰਕਿਤਾ ਮੈਡਮ ਨੇ ਈ ਉਹ ਐਡ ਕਰਵਾਇਆ ਸੀ।
ਨਹੀਂ, ਉਸ ਚ ਤਾਂ ਕੋਈ ਬਲਜੀਤ ਮੈਡਮ ਬੋਲ ਰਹੀ ਸੀ।
ਹਾਂ, ਬੋਲ ਤਾਂ ਰਹੇ ਸੀ। ਨਾ ਗ ਵੀ ਉਹਦੇ ਜਦੋਂ ਅ ਜਿਵੇਂ ਮੀਟਿੰਗ ਜੁਇਨ ਕਰੀ ਸੀ। ਨਾ ਗ, ਉਸ ਟਾਈਮ ਉਹ ਆਪਾਂ ਤਾਂ ਲੇਟ ਹੋਗੇ। ਉਹਦੇ ਵਿੱਚ ਬੋਲ ਚੁੱਕੇ ਸੀਗੇ।
ਅੱਛਾ -ਅੱਛਾ।
ਹਾਂ, ਤੇ ਆਪਾਂ -ਆਪਾਂ ਬਾਅਦ ਚ ਪਤਾ ਲੱਗਿਆ ਹੈਗਾ ਤਾਂ ਕਰਕੇਗਾ। ਫੇਰ ਉਹ ਕਹਿ ਰਿਹਾ ਸੀਗਾ ਵੀ ਐਵੇਂ ਐਵੇਂ ਕਰਹਿ ਕੇ ਫੇਿਰ ਮੈਡਮ ਨੂੰ ਕਹਿੰਦੀ ਮੈਂ ਗਰੁੱਪ ਲਵ ਕਰ ਦਿੰਦੀ ਹੈਗੀ।
ਅੱਛਾ। ਓਕੇ, ਓਕੇ ਪਤਾ ਨੀ ਰਾਜ ਕੁਛ ਨਾਮ ਲੈ ਰਹੀ ਸੀ। ਮੈਡਮ
ਹਾਂ।
ਪਤਾ ਨੀ ਗਰੁੱਪ ਚ ਮ ਕੋਈ ਮੈਸੇਜ ਪੜਿਆ ਨਹੀਂ ਇਹਨਾਂ ਨੇ
ਨਹੀਂ ਇਹਦੇ ਵਿੱਚ ਆਇਆ -ਆਇਆ ਸੀ, ਆਇਆ ਸੀ। ਮੈਂ ਜੋ ਆਪਣੇ ਗਰੁੱਪ ਦੇ ਵਿੱਚ ਵੀ ਜਿਹੜਾ ਮੈਡਮ ਨੇ ਅਲੱਗ ਅੱਗ ਬਣਾਇਆ ਸੀ ਨਾ ਆਪਣਾ, ਉਹਦੇ ਵਿੱਚ ਵੀ ਆਇਆ ਸੀ। ਮੈਂ ਜੋ ਬੋਲ ਰਿਹਾ ਸੀ। ਭਾਈ ਉਹਦੇ ਵਿੱਚ ਉਹ ਮੁੰਡਾ ਸੀਗਾ। ਜਿਹੜਾ ਉਹ ਆਪਾਂ ਨੂੰ ਗਰੁੱਪ ਦੇ ਵਿੱਚ ਦੱਸ ਨੀ ਰਿਹਾ ਸੀ। ਸੀਗਾ। ਰਿਕਕਾਰਡਿੰਗ ਕਰਕੇ ਪ ਐਵੇਂ ਕਰਕੇ ਲਿੰਕ 'ਤੇ ਓਪਨ ਕਰੋਗਾ।
ਅੱਛਾ। ਮੈਡਮ ਮੈਂ ਜ਼ਿਆਦਾ ਗਰੁੱਪ ਦੇ ਮੈਸੇਜ ਪੜ੍ਹੇ ਨੀ ਮੈਂ ਤੁਹਾਨੂੰ ਸਹੀ ਗੱਲ ਦੱਸ। ਹਾਂ, ਉਹ ਤਾਂ ਬਸ ਮੈਂ ਤਾਂ ਵੇਟ ਕਰੀ ਸੀ। ਮੈਂ ਕਿਹਾ ਮਿਲ ਜੇਗਾ, ਠੀਕ ਹੈ ਜਿੱਦਾਂ ਵੀ ਹੋਏ
ਹਮ, ਉਓਹੀ ਤਾਂ ਹੈਗਾ। ਹੁਣ ਬੀਕ ਤੁਸੀਂ ਮੈਨੂੰ ਪੁੱਛ ਰਹੇ, ਮੈਂ ਕਿਹਾ- ਮੈਨੂੰ ਤਾਂ ਆਪ ਨਹੀਂ ਪਤਾ। ਹੁਣ ਬਾਕੀ ਜਦੋਂ ਮੀਟਿੰਗ ਦੇ ਵਿੱਚ ਇੰਨੀ ਲੜਾਈ ਹੋਏਗੀ। ਉਹ ਬੋਲ ਰਹੀ ਸੀ। ਮੈਡਮ ਕਿ ਤੁਹਾਨੂੰ ਮੈਂ ਬਾਰੀ ਵਾਰੀ ਕਹਿ ਰਹੀ ਹਾਂ ਵੀ ਹੈ। ਆ ਜਾਣਗੇ ਟਾਸਕ, ਆ ਜਾਣਗੇ, ਕ ਤੁਸੀਂ ਵਾਰੀ ਵਾਰੀ ਮੇਨ ਨਾ ਐਵੀ ਕਿਹੀ ਜਾਂਦੇ
ਹਾਂ, ਉਹ ਮੈਡਮ ਇਹ ਕਹਿ ਰਹੀ ਸੀ। ਵੀ ਦੋ ਪਹਿਲੇ ਤੁਹਾਨੂੰ ਸਿਰਫ ਉਹ ਟੂਰ ਪੀਸ ਪਾਉਣਗੇ ਉਹ ਤੁਸੀਂ ਵਿਡ੍ਰੋ ਕਰਾਉਣੇ ਹੋਣਗੇ ਕਿ ਨਹੀਂ ਫੇਰ ਉਹ ਪਾਉਣਗੇ ਏਦਾਂ ਦਾ ਫੇਰ ਚਲੋ ਦੇਖੋ ਅਸੀਂ ਤਾਂ ਆਪਣਾ ਕਰ ਰਹੇ ਹਾਂ।
ਹਮ ਤੇ ਮੇਰਾ ਤਾਂ ਹੈ
ਮੈਂ ਕਿਹਾ ਮਿਲ ਜੇ ਦੱਸ
ਸਹੀ ਹੈਗਾ ਸਹੀ ਹੈ ਵੀ ਕੰਮ ਆ ਜਾਏਗਾ। ਜੇ ਸਹੀ ਚੱਲ ਗਿਆ ਕੰਮ ਹੀ ਫਿਰ ਤਾਂ ਕਰਨ ਦਾ ਵੀ ਮਨ ਕਰੂਗਾ ਤੇ ਜੇ ਨਾ ਇਹ ਸਹੀ ਚੱਲਿਆ ਤੇ ਫਿਰ ਕਹਿਣਾ ਫਿਰ ਕਿਸੇ ਨੇ ਨੀ ਕਰਨਾ ਹੈਗਾ।
ਤ ਉਹ ਕਹਿ ਰਹੀ ਸੀ ਸ਼ਾਮ ਕ੍ਰਿਪਸ਼ਨ ਦਾ ਮੈਂ ਕਿਹਾ ਮੈਡਮ ਟਰਾਂਕ੍ਰਿਪਸ਼ਨ ਦਾ ਸਾਨੂੰ ਪਤਾ ਚਲੋ ਜਦ ਮਿਲੇਗਾ ਮਿਲੇਗਾ ਉਹ ਕਹਿ ਮਤਲਬ ਉਹ ਟਰਾਂਸਕ੍ਰਿਪਸ਼ਨ ਦਾ ਦੱਸਣ ਲੱਗ ਗਈ ਮੈਡਮ ਹੁਣੇ ਮੈਂ ਫੋਨ ਕਰਿਆ ਸੀ। ਅੰਕਿਤਾ ਸ਼ਰਮਾ ਨੂੰ ਕਿ ਮੈਂ ਕਿਹਾ ਮੈਡਮ ਜਿਹੜਾ ਸਾਨੂੰ ਮਿਲਿਆ ਉਸ ਤਾਂ ਪਹਿਲੇ ਉਸਤੇ ਫੋਕਸ ਕਰੀਏਦਾ
ਹਾਂ ਹਾਂ
ਦੀਆਂ ਗੱਲਾਂ ਹੈ ਪਤਾ ਨਹੀਂ ਕਿਵੇਂ ਮਿਲਣਾ ਹੈ ਜਾਂ ਕਿ
ਹਾਂ ਹਾਂ ਪਹਿਲਾਂ ਇੱਕ ਵਾਰ ਪਹਿਲਾਂ ਇੱਕ ਕੰਮ ਤਾਂ ਕੰਪਲੀਟ ਕਰੀਏ।
ਫਿਰ ਵਹਲੇ ਸੀ ਮੈਂ ਵੀ
ਹਮ ਹਮ ਹਾਂ ਇਹੀ ਇਹੀ ਦਿਨ ਚ ਹੋ ਜਾਂਦਾ ਨਾ ਤੇ ਹੁਣ ਮਤਲਬ ਆਪਾਂ ਘੱਟੋ ਘੱਟ ਵੀਹ ਕੋਲਾਂ ਆਰਾਮ ਨਾਲ ਹੋ ਹੀ ਜਾਂਦੀ। ਹਾਂ ਆਰਾਮ ਨਾਲ ਵੀਹ ਕੋਲਾਂ ਕਰ ਲੈਂਦੇ ਹੁਣ ਜਵੇ ਇਹਨਾਂ ਨੇ ਸ਼ਾਮ ਵੇਲੇ
ਉਹ ਮੈਡਮ ਹੁਣ ਅੱਠ ਸਵਾ ਅੱਠ ਦਾ ਆਇਆ ਮੈਨੂੰ ਜਦੋਂ ਤੋਹਾਡਾ ਮੈਸੇਜ ਮਿਸ ਕੌਲ ਆਈ ਦੀ ਸੀ। ਮੈਂ ਥੋੜਾ ਉਹਦਾ ਕੰਮ ਕਰੀ ਫਿਰ ਮੈਂ ਦੇਖੀ ਕਿਆ ਫਿਰ ਉਸ ਚ ਮੇਰਾ ਹੋ ਗਿਆ ਸੀ ਸ਼ੋ ਣਾ ਤੇ ਹੁਣ ਸਭ ਸਾਢੇ ਅੱਠ ਤੁਹਾਨੂੰ ਵੀ ਪਤਾ
ਹਾਂ ਮੈਂ ਵੀ ਤੁਹਾਨੂੰ ਫੋਨ ਕੀਤਾ ਸੀਗਾ ਤੁਸੀ ਫੋਨ ਨੀ ਚੱਕਿਆ ਹੈਗਾ ਫਿਰ ਮੈਂ ਤੁਹਾਨੂੰ ਅੱਛਾ ਫਿਰ ਮੈਂ ਤੁਹਾਨੂੰ ਮੈਸੇਜ ਕਰ ਦਿੱਤਾ ਮੈਂ ਹਗਾ ਨਾ ਐਵੇਂ ਕਰਕੇ ਵੀ ਨੰਬਰ ਤ ਆਪ ਨਾ ਉਹਦੇ ਵਿੱਚ ਆ ਗਿਆ ਤੇ ਹੁਣ ਟਾਸਕ ਫਿਰ ਮੈਂ ਮੈਡਮ ਨੂੰ ਪੁੱਛਿਆ ਮੈਂ ਕਿਹਾ ਟਾਸਕ ਤਾਂ ਪਹਿਲਾਂ ਸ਼ੋਅ ਨੀ ਹੋਇਆ ਮੈਂ ਕਿਹਾ ਰੀਫਰੈਸ਼ ਕਰੋ।
ਹਾਂਜੀ ਹਾਂਜੀ ਓਹੀ ਹੈ ਨਾ ਮੈਨੂੰ ਓਹੀ ਹੈ ਨਾ ਮੈਨੂੰ ਲੱਗਦਾ। ਜੋ ਮਤਲਬ ਜਿਹੜੀ ਮੈਡਮ ਨੇ ਐਡ ਕਰਾਇਆ ਉਹ ਤੇ ਉਹਨਾ ਨੂੰ ਵੀ ਕੋਈ ਬੈਨੀਫਿਟ ਹੋਏਗਾ ਉਹ ਓਦੀ ਨੀ ਕੋਈ ਨੰਬਰ ਕਿਸੇ ਨੂੰ
ਹਾਂ ਹਾਂ ਹੋਵੇਗਾ ਐਵੇਂ ਤਾਂ ਹੁੰਦਾ ਹੀ ਨਹੀਂ ਗਾ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਕੋਈ ਵੀ ਹੈ ਬੁਲਾਰੇ ਦੇ ਵਿੱਚ ਉਹਦੇ ਵਿੱਚ ਮਿਲਦਾ ਹੈਗਾ।
ਹਾਂਜੀ ਹਾਂਜੀ ਕੋਈ ਨਾ ਕੋਈ ਤਾਂ ਬੈਨੀਫਿਟ ਹੋਏਗਾ ਓਦੀ ਥੋੜੀ ਕੋਈ ਕਿਸੇ ਨਾ ਮੱਥਾਂ ਮਾਰੀ ਜਾ ਰਿਹਾ ਕੋਈ ਐਵੇਂ ਸਿਰ ਆਪਣੇ ਕਰ ਰਿਹਾ ਹੈਗਾ ਇਹ ਵੀ
ਉਹੀ ਹੁਣ ਦੇਖਦੇ ਆਂ ਕਿ ਕੀ ਬਣਦਾ ਹੈਗਾ ਹੌਲੀ ਹਲੀ ਪਤਾ ਲੱਗੂਗਾ ਮੈਨੂੰ ਤਾਂ ਉਹਨੂੰ ਐਂ ਕ ਹੈਗਾ ਫਿਰ ਮੈਂ ਚੱਲ ਦੀਦੀ ਵੀ ਕਹਿ ਰਹੇ ਸੀ ਵੀ ਕੰਮ ਦਾ ਹੈਗਾ ਮੈਸੇ ਆਪਾਂ ਉਹਨਾ ਨੂੰ ਕਰਦੇ ਮੈਂ ਇਹ ਇੱਕ ਤੁਹਾਨੂੰ ਕਰ ਤਾਂ ਇੱਕ ਹੋਰ ਸੀਗੇ ਇਧਰੋਂ ਮੇਰੇ ਨਾਲ ਐਡ ਹੈਗਾ ਫਿਰ ਮੈਂ ਉਹਨਾਂ ਨੂੰ ਵੀ ਦੱਸ ਦਿੱਤਾ ਹੈਗਾ।
ਠੀਕ ਹੈ ਠੀਕ ਹੈ ਇਹ ਵੈਸੇ ਜਿਹੜੀ ਮੈਡਮ ਬੋਲ ਰਹੀ ਸੀ ਹੈ ਕਿੱਥੇ ਦੀ ਹੈ ਇਹ
ਕੌਣ
ਉਹ ਜਿਹੜੀ ਉਸ ਚ ਬੋਲ ਰਹੀ ਸੀ ਇਕਬਾਲ ਕੌਰ ਕਿਆ ਨਾਮ ਹੈ ਉਹ ਹੈ ਕਿੱਥੇ ਰਹੇ ਤਾਂ ਪਟਿਆਲੇ ਦੀ ਮੈਡਮ ਦੱਸ ਰਹੀ।
ਹਾਂ ਹਾਂ ਉਹ ਤਾਂ ਤਾਂ ਨਹੀਂ ਪਤਾ ਹੈਗਾ ਕਿੱਥੋਂ ਦਾ ਹੈਗਾ ਕਿਉਂਕਿ ਆਪਾਂ ਤਾਂ ਅੱਜ ਪਹਿਲੇ ਦਿਨ ਹੀ ਮੇਰੀ ਜੋਆਇਨ ਕੀਤੀ ਤੇ ਉਸੇ ਚ ਲੜਾਈ ਹੋ ਗਈ ਉਸੇ ਚ ਉਹਨਾਂ ਨੇ ਲੜਾਈ ਚਾਲੂ ਕਰ ਦਿੱਤੀ।
ਹਾਂਜੀ
ਹੂੰ ਤੇ ਉਹਦੇ ਵਿੱਚ ਤਾਂ ਆਪਣੇ ਆਪਣੇ ਟੋਪਿਕ ਤੇ ਕੋਈ ਗੱਲ ਹੀ ਨਹੀਂ ਹੋਈ ਉਹਦੇ ਵਿੱਚ ਤਾਂ ਸਾਰੀ ਟਰਾਂਸਕ੍ਰਿਪਸ਼ਨ ਦੀ ਹੋਈ ਵਧੀਆ ਗੱਲ ਆ।
ਹਾਂ ਉਸ ਚ ਤਾਂ ਉਹੀ ਹੋ ਰਹੀ ਸੀ ਪਤਾ ਨੀ ਉਹ ਤਾਂ ਮੈਡਮ ਜਦ ਮਿਲੇਗਾ ਟਾਸਕ ਤੇ ਫੇਰ
ਹਾਂ ਹਾਂ ਉਹੀ ਕਹਿੰਦੇ ਨਾ ਗਾ ਜਾਂ ਬਾਹ ਪਿਆ ਜਾਣੀ ਜਾਂ ਰਾਹ ਪਿਆ ਜਾਣੀ ਹੁਣ ਜਦੋਂ ਬਾਹ ਪਿਆ ਉਸ ਗੱਲ ਨਾਲ ਫੇਰ ਹੀ ਪਤਾ ਲੱਗੂਗਾ ਅੱਗੇ ਕੀ ਸਿਸਟਮ ਹੈ।
ਕੋਈ ਨਾ ਚਲੋ ਦੇਖਦੇ ਹ ਹਜੇ ਉਹਗੇ ਮੈਂ ਸੋਚਿਆ ਪੇਮੈਂਟ ਸ਼ੌ ਹੋ ਰਹੀ ਹੈ ਉਹ ਤੇ ਇੱਕ ਸੌ ਛੇ ਸੌ ਛੇ। ਕਿਉ ਮੈਡਮ ਕਹਿੰਦੇ ਉਹ ਨਈ ਹੈ। ਉਹ ਤਾਂ ਮਿੰਟ ਸੋ ਚੋ ਰਹੇ ਆ ਵੀ ਹਾਂ ਅਗਰ ਤੁਸੀਂ ਦਸ ਤੋਂ ਉੱਪਰ ਕਰਦੇ ਤਾਂ ਛੇ ਸੌ ਤੋਂ ਉੱਪਰ ਮਿੰਟ ਸ਼ੋਅ ਹੋਣਗੇ।
ਅੱਛਾ-ਅੱਛਾ।
ਕੌਲ ਹੀ ਪੰਜ ਮਿੰਟ ਦੀ ਵੀ ਨੀ ਹੋਈ ਮੈਨੂੰ ਲੱਗਦਾ ਚਾਰ ਕੁ ਮਿੰਟ ਦੀ ਹੋਈ।
ਹੂੰ, ਹੂੰ।
ਕਹਿੰਦੀ ਉਹ ਉਹਦੀ ਉਹ ਉਹ ਪ ਜਾਂਚ ਪੜਤਾਲ ਕਰ ਰਹੇ ਆ ਫੇਰ ਤੁਹਾਡੀ ਪੇਮੈਂਟ ਸ਼ੋ ਹੋਵੇਗੀ ਓਦਾਂ ਨ ਹੋਏਗੀ ਸ਼ੋ
ਅੱਛਾ ਪਹਿਲਾਂ ਉਹ ਚੈੱਕ ਕਰਨਗੇ ਵੀ ਹਾਂ। ਕਿਵੇਂ ਬੋਲਦੇ ਐਹੇ।
ਹਾਂਜੀ ਵੀ ਉਹ ਪਹਿਲਾਂ ਚੈਕ, ਹਾਂਜੀ ਉਹ ਰਿਕੋਡਿੰਗ ਚੈੱਕ ਕਰਨਗੇ। ਹੁਣ ਇਹ ਨੀ ਪਤਾ ਕਿ ਜਿੱਦਾਂ ਅਸੀਂ ਆਪਾਂ ਚ ਗੱਲਬਾਤ ਕਰ ਰਹੇ ਹਾਂ। ਇਸ ਚੀਜ਼ ਦਾ ਵੀ ਕੋਈ ਓਬ ਸ਼ਨਾ ਬਸ
ਅੱਛਾ,
ਕੀ ਪਤਾ ਹੁੰਦਾ ਹੁਣ ਮੈਨੂੰ
ਹੂੰ-ਹੂੰ, ਨਹੀਂ ਆਪਾਂ ਜੋਸ ਟੋਕ ਦੇ ਵਿੱਚ ਤਾਂ ਜਿਵੇਂ ਗੱਲ ਕਰ ਨਾਲ ਦੀ ਨਾਲ ਹੀ ਪੇਮੈਂਟ ਸ਼ੋਅ ਹੁੰਦੀ ਸੀ, ਉਹਦੀ।
ਚੋ ਇਹਦੀ ਉਹ ਚੈੱਕ ਕਰ ਰਹੇ ਆ।
ਹੂੰ-ਹੂੰ,
ਉਹ ਤਾਂ ਉਸੀ ਟਾਈਮ ਲੋਡ ਹੋ
ਹਾਂ, ਹਾਂ, ਹਾਂ, ਇਹ ਵਾਲਾ ਇਹ ਵਾਲਾ ਨਵਾਂ ਸਿਸਟਮ ਹੈ।
ਸਿਸਟਮ ਬਾਕੀ ਦੇਖੋ ਅਗਰ ਚੱਲ ਐ ਤਾਂ ਅੱਛੀ ਗੱਲ ਐ।
ਹਾਂ ਜੇ ਚੱਲ ਗਿਆ ਤਾਂ ਸਮਝ ਲਓ ਸਾ ਸਮਝ ਆਗੀ ਆ ਜੇ ਨਾ ਚੱਲਿਆ ਹੈਗਾ ਤਾ ਸਮਝ ਲੋ
ਉਹੀ ਆ ਨਾ ਸਹੀ ਗੱਲ ਹੈ ਹਾਂਜੀ-ਹਾਂਜੀ ਕਿਉਂਕਿ ਹੁਣ ਤੁਹਾਨੂੰ ਪਤਾ ਦਿਨ ਤਾਂ ਇਹ ਕੰਮ ਹੋ ਜਾਂਦੇ ਰਾਤ ਨੂੰ ਤਾਂ ਜੇ ਹੈਗੇ। ਇਹਦਾ ਖੈਰ ਚਲੋ ਅਸੀਂ ਕਾਫੀ ਟਾਈਮ ਤੋਂ ਤੁਸੀਂ ਅਸੀਂ ਦੋ ਢਾਈ ਮਹੀਨੇ
ਹਾਂ, ਹਾਂ, ਹਾਂ, ਹਾਂ, ਕੋਈ ਵੀ ਹੈ ਜਿਹੜਾ ਹੁਣ ਕੰਟੈਕਟ ਦੇ ਵਿੱਚ ਐ
ਹਾਂ ਹੁਣ ਇਹ ਅੰਕਿਤਾ ਸ਼ਰਮਾ ਮੈਂ ਕਹਿੰਦੀ ਪੰਜ ਤੁਸੀਂ ਪੰਜ ਕੌਲ ਮੈਨੂੰ ਹੁਣ ਮੈਂ ਕਿਹਾ ਮੈਡਮ ਵੀ ਹੁਣ ਪੋਸੀਬਲ ਨਹੀਂ ਐ। ਸਵੇਰੇ ਮੈਂ ਜ਼ਰੂਰ ਟਰਾਈ ਕਰਦੀ ਕਿ ਮੈਂ ਕਰਾਂ,
ਹਾਂ ਹਾਂ ਐਵੇਂ ਤਾਂ ਫਿਰ ਔਖਾ ਹੋ ਜਾਂਦਾ ਨਾ ਇਸ ਟੈਮ ਕਿਉਂਕਿ ਆਪਾਂ ਵੀ ਹਾਊਸ ਵਾਈਫ ਆ। ਉਹ ਤਾਂ ਅਨਮੈਰਿਡ ਹੈ।
ਹਾਂਜੀ ਸਹੀ ਗੱਲ ਆ। ਕਿੰਨੇ ਮਿੰਟ ਹੋ ਜਾਣਾ ਉਹ ਤਾਂ ਹੈ ਹੀ ਆ ਮੈਡਮ ਹਾਂ ਹਜੇ ਤਾਂ ਹੈ ਹਜੇ ਅਸੀਂ ਇੱਕ ਦਸ ਮਿੰਟ ਉੱਤੋਂ ਥੋੜ੍ਹੀ ਫ੍ਰੀ, ਕਾਲ ਕਰ ਸਕਦਾ, ਇਹ ਮੈਡਮ ਮੈਨੂੰ ਵੈਸੇ ਕਾਫੀ ਨਾ ਉਹ ਲੱਗੀ ਤਿਗੀ ਚੱਲ ਸ਼ਰਮਾ ਨਾਲ ਗੱਲ
ਹੂੰ
ਕਰਨ ਦੇ ਨਾ ਮਤਲਬ ਵੈਸੇ ਹੁਣ ਕਿਆ ਪਤਾ ਤਾਂ ਇਹ ਜਿਹੜੇ ਇੰਨੇ ਮੈਂਬਰ ਜੋੜ ਰਹੀ ਆ ਤਾਂ ਇਟ ਮੀਨਸ ਉਹਨੂੰ ਵੀ ਕੋਈ ਪ੍ਰੋਫਿਟ ਹੈ ਬੈਨੀਫਿਟ ਹੈ ਅੱਛਾ ਓਦੀ ਥੋੜੀ ਓਦੀ ਥੋੜੀ ਆ ਇਹ ਤਾਂ ਹੈ ਨੀ ਕੀ ਵੈਸੇ ਹੀ ਹੈ ਕੋਈ ਲੱਗਿਆ ਹੋਇਆ ਹੈਗਾ ਓ ਤੇ ਮੈਂ ਤਾਂ ਹੀ ਮੈਡਮ ਨੂੰ ਫੋਨ ਵੀ ਕਰਿਆ ਸੀ ਮੈਂ ਕਿਹਾ ਪਹਿਲਾਂ ਪਤਾ ਲੱਗੇ ਨਾ ਤੇ ਇਹ ਪੇਮੈਂਟ ਚ ਹੋਰੀ ਆ ਦਾ ਏ ਕਿਆਸ
ਹਾਂ ਹਾਂ ਨਹੀਂ ਕਿੱਥੇ ਹੋ ਰਿਹਾ ਸੀ ਸ਼ੋਅ ਤੁਹਾ ਹੈਗਾ ਉਹਦੇ ਉੱਤੇ ਤਾਂ ਸਿਰਫ ਤੁਹਾਡੇ ਟਾਸਕ
ਟਾਸਕ ਤੋਂ ਮੈਡਮ ਜਮਾ ਕਰਨ ਤੋਂ ਬਾਅਦ ਸ਼ੋਅ ਹੋ ਰਿਹਾ
ਅੱਛਾ ਜ ਹਾਂ ਉਹ ਤਾਂ ਅੱਛਾ ਅੱਛਾ ਠੀਕ ਆ ਜਮਾ ਜਮਾ ਕਰਨ ਤੋਂ ਬਾਅਦ ਫੇਰ ਹੁੰਦਾ ਹੈ ਕੀ
ਜੀ ਹਾਂਜੀ
ਜਿਵੇਂ ਹੁਣ ਮੈਂ ਤੁਹਾ ਹੁਣ ਆਪਣੀ ਆਪਣੀ ਦੱਸ ਮਿੰਟ ਦੀ ਕੋਲ ਹੋ ਗਈ ਆ ਤੇ ਮੈਂ ਕੱਟ ਦਊਗੀ ਫਿਰ ਉਹਦੇ ਵਿੱਚ ਜਮਾਂ ਕਰਨਾ ਪਊਗਾ
ਨਾ ਪੰਜਾਬੀ ਵਿੱਚ ਉਸਚੋ ਸਬਮਿਟ ਕਰਿਓ ਠੀਕ ਹੈ ਹੁਣ ਕਿੰਨੇ ਹਾਂਜੀ
ਦਸ ਮਿੰਨਟ ਤੋਂ ਉੱਪਰੋਂ ਹੋ ਗਿਆ
ਚਲੋ ਠੀਕ ਆ ਫਿਰ ਤੁਸੀਂ ਕੱਟ ਦੋ ਕੋਲ ਠੀਕ ਫੇਰ ਚੈੱਕ ਕਰਦੀ ਮੈਂ ਦੁਬਾਰਾ ਮੈਸੇਜ ਓਕੇ।
ਹਾਂ ਠੀਕ ਐ, ਤੁਸੀਂ ਮੈਨੂੰ ਸਕਰੀਨ ਸ਼ੋਟ ਕਰ ਦਿਓ ਓਕੇ ਜੀ।